ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਨੇ ਤੁਹਾਡਾ?
ਠੀਕ ਆ, ਭੈਣ ਜੀ।
ਅੱਛਾ, ਕੀ ਕਰਦੇ ਪਏਸੀ ਭੈਣ ਜੀ?
ਮੈਂ ਤੇ ਟੀ ਵੀ ਦੇਖਦੀ ਪਈ ਸੀ, ਭੈਣ ਜੀ।
ਅੱਛਾ ਭੈਣ ਜੀ, ਟੀਵੀ 'ਚ ਕੀ ਵੇਖਦੇ ਪਏ ਭੈਣ ਜੀ?
ਉਹ ਬਸ, ਹੋਰ ਕੇ ਦੇਖਣਾ ਹੈ ਆਪਾਂ ਇੰਝ ਦੇਖਦੇ ਪਏ ਸੀ ਆਪਾਂ ਤੇ, ਟੀ ਵੀ 'ਚ।
ਇੰਝ ਕੀ ਹੁੰਦਾ ਹੈ, ਇੰਝ ਕੀ ਹੁੰਦਾ ਭੈਣ ਜੀ?
ਮਿੱਥ ਪੈਡ
ਮਿਥ ਪੈਡ, ਉਹ ਕੀ ਹੁੰਦਾ ਭੈਣ ਜੀ ਮਿਥਪੈਡ, ਕੋਈ ਵਲੋਗਸ ਹੈਗੇ ਨੇ, ਕੋਈ ਕੁਛ?
ਇਨ ਵੀਟ, ਭੈਣ ਜੀ।
ਅੱਛਾ -ਅੱਛਾ ਗੇਮਿੰਗ, ਗੇਮਿੰਗ ਵੀਡੀਓ ਬਣਾਉਂਦਾ, ਅੱਛਾ ਜੀ। ਸਾੰਨ ਤੇ ਪਤਾ ਹੀ ਨਹੀਂ ਸੀ, ਕੋਈ ਮਿਥ ਪੈਡ ਗੇਮਿੰਗ ਵੀਡੀਓੈ ਮੇਰੇ ਬੱਚੇ ਬੜਾ ਵੇਖ ਰ ਨੇ, ਮੇਰੀ ਕੁੜੀ ਹੈਗੀ ਜੇ ਛੋਟੀ ਉਹ, ਸਾਰਾ ਦਿਨ ਟੀ ਵੀ ਵੇਖਦੀ ਜੇ ਜਾਂ ਫੋਨ।
ਦੇਖਣੀ ਆ
ਹਾਂ, ਤੁਸੀਂ ਵੀ ਵੇਖਦੇ ਹੋ ਨਾ, ਉਹ ਵੀ ਵੇਖਦੇ ਜੇ।
ਪਰ ਤੁਸੀਂ, ਭੈਣ ਜੀ।
ਭੈਣ ਜੀ, ਮੈਂ ਇੱਕ ਪਾਸੇ ਰੱਖੀ ਦੀ ਹੈ ਦਾਲ ਇੱਕ ਪਾਸੇ ਰੱਖੇ, ਬੱਚਿਆਂਸਤੇ ਦਾ ਪਾਸਤਾ ਬੱਚਿਆਂ ਨੂੰ ਭੁੱਖ ਬੜੀ ਲੱਗਦੀ ਨਾ, ਹਲੇੇ ਬੱਚੇ, ਛੱਲੀਆਂ ਬੱਚਿਆਂ ਦੇ ਹੱਥ 'ਚ ਨੇ। ਤਾਂ ਵੀ ਮੈਂ ਕਿਹਾ, ਪਹਿਲੇ ਈ ਤਿਆਰੀ ਕਰ ਲਵਾਂ।
ਮੇਰੀ ਭੈਣ ਨੂੰ ਵੀ ਛਲੀ ਖਾਂਦੀ ਪਈ ਏ, ਭੈਣ ਜੀ।
ਅੱਛਾ ਭੈਣ ਜੀ, ਤੁਹਾਡੀ ਭੈਣ ਵੀ ਛੱਲੀ ਖਾਂਦੀ ਪਈ ਹੈ।
ਹਾਂਜੀ।
ਅੱਛਾ, ਚਲੋ ਵਧੀਆ ਭੈਣ ਜੀ, ਛੱਲੀ ਵੀ ਖਾਣੀ ਚਾਹੀਦੀ ਹੈ।
ਸ਼ਾਮੀ ਆਪਾਂ ਬਾਜ਼ਾਰ ਗਏ, ਆਪਾਂ ਤੇ ਕੋਟਨ ਕੋਕੋਨਟ ਵੋਟਰ ਪੀਤਾ, ਇੰਨਾ ਸਵਾਦ!
ਅੱਛਾ ਭੈਣ ਜੀ, ਤੁਸੀਂ ਤੇ ਫਿਰ ਵਧੀਆ ਰਹਿ ਗਏ ਹੋ। ਉਹਨੇ ਵੋਟਰ ਪੀ ਕੇ ਆਏ ਔ, ਅਸੀ ਤੇ ਕੁੱਛ ਖਾ ਪੀ ਕੇ ਨੀ, ਇਸਤੇ ਐਵੇਂ ਘਰ ਆ ਗਏ ਭੈਣ ਜੀ।
ਤੁਸੀਂ ਵੀ ਬਾਜ਼ਾਰ ਗਏ ਸੀ, ਭੈਣ ਜੀ?
ਹਾਂਜੀ ਭੈਣ ਜੀ, ਗਏ ਸੀ ਇੱਥੋਂ ਤੱਕਨ, ਬਾਜ਼ਾਰ ਤੱਕਣ। ਮੈਂ ਕਿਹਾ ਚੱਲ ਹੋ ਕੇ ਆਵਾਂ ਕੁਛ। ਫਿਰ ਆਪਾਂ ਗਏ ਭੈਣ ਜੀ ਬਾਜ਼ਾਰ ਉਥੋਂ ਪਹਿਲੇ ਲਿਖ ਲਿਤਾ ਭੈਣ ਜੀ ਇੱਕ ਨਾਈਟ ਸੂਟ।
ਅੱਛਾ ਭੈਣ ਜੀ।
ਫੇਰ ਆਪਾਂ ਲਿੱਤਾ ਨਾਈਟ ਸੂਟ ਤੇ ਫਿਰ ਭੈਣ ਜੀ ਮੇਰੀ ਭੈਣ ਕਹਿੰਦੀ ਚੱਲ ਆ ਥੋੜ੍ਹੇ ਅੱਗੇ ਹੋਏ। ਕੇ ਆਂਦੇ ਆ ਕੁਛ ਹੋਰ ਹੈਗਾ ਤੇ ਭੈਣ ਜੀ ਆਪਾਂ ਥੋੜ੍ਹੀ ਅੱਗੇ ਚਲੇ ਗਏ।
ਅੱਛਾ
ਫਿਰ ਭੈਣ ਜੀ ਆਪਾਂ ਸੂਟ ਲਿੱਤਾ ਉੱਥੋਂ ਦੀ।
ਅੱਛਾ
ਹੈਲੋ ਭੈਣ ਜੀ।
ਹੈਲੋ
ਹਾਂਜੀ ਭੈਣ ਜੀ ਕੀ ਗੱਲ ਚੁੱਪ ਕਰ ਗਏ ਓ। ਭੈਣ ਜੀ ਤੁਸੀਂ
ਅਜੇ ਕੁਛ ਨਹੀਂ ਹੋਇਆ ਭੈਣ ਜੀ।
ਭੈਣ ਜੀ ਬੋਲੋ ਨਾ ਭੈਣ ਜੀ ਐਵੇਂ ਥੋੜ੍ਹੇ ਨਾ ਚੱਲੇਗਾ। ਬੋਲਣਾ ਤਾਂ ਭੈਣ ਜੀ ਪਏਗਾ।
ਔਰਿਓ ਉਹ ਤੁਹਾਨੂੰ ਪਤਾ ਕਿ ਆਪਾਂ ਮਾਸੀ ਘਰ ਆਏ ਹੋਏ ਆਪਣੇ।
ਕੀ ਕੀਤਾ ਤੁਸੀਂ।
ਆਪਾਂ ਮਾਸੀ ੜ ਘਰ ਆਏ ਹੋਏ ਆ ਆਪਣੀ।
ਅੱਛਾ ਤੁਸੀਂ ਮੈਸੀ ਮਾਸੀ ਘਰ ਆਏ ਹੋ। ਵਾਹ ਜੀ ਵਾਹ ਫਿਰ ਤੇ ਮੌਜਾਂ ਹੀ ਮੌਜਾਂ ਨੇ ਤੁਹਾਡੀਆਂ ਤੁਸੀਂ ਆਪਣੀ ਮਾਸੀ ਘਰ ਆਏ ਹੋ ਤੇ।
ਹਾਂਜੀ
ਫੇਰ ਮਾਸੀ ਮੌਜਾਂ ਕਰਾਉਂਦੀ ਪਈ ਤੁਹਾਡੀ।
ਕਰਾਉਂਦੀ ਪਈ ਉਹਨਾ ਜਦ ਵੱਡਾ ਬੇਟਾ ਨਾ ਮੈਨੂੰ ਮਾਰੀ ਜਾਂਦਾ ਪਿਆ ਇੰਨੀ ਦੇਰ ਦਾ।
ਅੱਛਾ ਉਹਨਾਂ ਦਾ ਜਿਹੜਾ ਬੇਟਾ ਮਾਰਦਾ ਐ। ਅੱਛਾ। ਭੈਣ ਜੀ ਤੁਸੀ ਤੇ ਡਾਡੇ ਹੀ ਬੜੇ ਹੋ ਤੁਸੀਂ ਤੇ ਆਪਣੇ ਬਦਲੇ ਲੈ ਲੈਂਦੇ ਭੈਣ ਜੀ।
ਉਹ ਮੈਂ ਨਾ ਤੁਹਾਨੂੰ ਭੈਣ ਜੀ ਪਰਸੋਂ ਨਾ ਸੂਟ ਦੇਖਿਆ ਸੀ ਤਾਡਾ। ਬਲਾਊਜ ਹੈਂ।
ਵਧੀਆ ਸੀ।
ਬਿਲਕੁਲ ਘਟੀਆ ਲੱਗਿਆ ਮੈਨੂੰ ਤੇ, ਤਾਂ ਹੀ ਪੁੱਛਦੀ ਪਈ ਤੁਹਾਡੇ ਕੋਲ।
ਭੈਣ ਜੀ ਐਵੇਂ ਦੀਆਂ ਗੱਲਾਂ ਕੌਣ ਕਰਦਾ ਭੈਣ ਜੀ। ਹੈਂ ਤੁਸੀਂ ਮੇਰੇ ਮੂੰਹ ਤੇ ਕਹਿੰਦੇ ਪਏ ਕਿ ਤੁਹਾਡਾ ਸੂਟ ਕੱਟੀਆ ਸੀ। ਐਹ ਭੈਣਜੀ ਭਲਾ ਕੋਈ ਗੱਲ ਹੋਈ।
ਭੈਣ ਜੀ ਜਦੋਂ ਮੈਨੂੰ ਪਤਾ ਨੀ ਕਿ ਮੈਂ ਤੁਹਾਨੂੰ ਦੇਖਿਆ ਮੈਂ ਤਾਂ ਐਵੇਂ ਗੱਪਾਂ ਮਾਰਦੀ ਪਈਆਂ ਤਾਡੇ ਨਾਲ।
ਤੇ ਭੈਣ ਜੀ ਫੇਰ ਐਵੇਂ ਝੂਠ ਤੇ ਨਹੀਂ ਬੋਲਣਾ ਚਾਹੀਦਾ ਨਾ ਭੈਣ ਜੀ ਤੁਸੀਂ ਤਾਂ ਬੜੇ ਕੀ, ਚਲਾਕ ਹੋ ਭੈਣ ਜੀ।
ਭੈਣ ਜੀ ਤੁਸੀਂ ਕੀ ਕਰਦੇ ਪਏ ਹੋ ਹਾਂ।
ਤੁਹਾਨੂੰ ਦੱਸਿਆ ਤੇ ਭੈਣ ਜੀ ਪਾਸਤਾ ਬਣਾਉਂਦੀ ਪਈ ਭੈਣ ਜੀ।
ਤੇ ਇੰਨਾ ਪਾਸਤਾ ਕਿ ਵਾਈਟ ਸੋਸ ਪਾਸਤਾ ਬਣਾਉਂਦੇ।
ਹਾਂਜੀ ਭੈਣ ਜੀ, ਵਾਈਟ ਸੋਸ ਪਾਸਤਾ ਬਣਾਉਨੇ
ਮੇਰੇੇ ਆਸਤੇ ਵੀ ਭੇਜ ਦੇਣਾ। ਮੈਨੂੰ ਬੜਾ ਸਵਾਦ ਲੱਗਦਾ ਹਾਂ।
ਅੱਛਾ ਭੈਣ ਜੀ! ਕੋਈ ਨੀ ਭੈਣ ਜੀ, ਮੈਂ ਤੁਹਾਨੂੰ ਵਾਸਤੇ ਵੀ ਭੇਜ ਦਾਂਗੀ ਤੁਸੀਂ ਦੱਸੋ ਸਹੀ ਕਿੱਥੇ ਰਹਿੰਦੇ ਓ। ਲੇਕਿਨ ਤੁਸੀਂ ਤੇ ਘਰ ਹੀ ਨਹੀਂ ਹੈਗੇ ਆਪਣੇ ਹਾਂ ਤੁਸੀਂ ਉਹਨੂੰ ਪੰਜਾਬ ਵਿੱਚ, ਮੈਂ ਕਿਵੇਂ ਭੇਜਾਂਗੀ ਭੈਣ ਜੀ ਮੈਨੂੰ ਪੈਲੇ ਤੁਸੀਂ ਇਹ ਦੱਸੋ।
ਬਸ ਤੁਸੀਂ ਪੰਜਾਬ ਦਾ ਐਵੇਂ ਲਿਖ ਦੇਣਾ। ਪੰਜਾਬ ਭੇਜ ਦੋ ਫੇਿਰ ਐਵੇਂ ਆਪਾਂ ਆਜਾਗੇ। ਏਅਰਪੋਰਟ ਤੇ ਪੰਜਾਬ ਦੇ।
ਪੰਜਾਬ ਦੇ, ਏਅਰਪੋਰਟ ਤੇ,
ਹਾਂ
ਚਲੋ ਛੱਡੋ ਭੈਣ ਜੀ ਤੁਸੀਂ ਦੱਸੋ, ਤੁਸੀਂ ਛੁੱਟੀਆਂ ਦਾ ਕੰਮ ਕਰ ਲਿਆ ਵੇ ਤੁਸੀਂ ਆਪਣਾ।
ਭੈਣ ਜੀ, ਤੁਹਾਨੂੰ ਕਿਵੇਂ ਪਤਾ ਮੈਂ ਬੱਚੀ ਆ।
ਨਹੀਂ ਭੈਣ ਜੀ, ਤੁਹਾਡੀ ਆਵਾਜ਼ ਬੱਚੇਆ ਐਖਣ ਦੀ ਲੱਗਦੀ ਪਈ, ਭੈਣ ਜੀ
ਹਜੇ ਤੇ ਇੱਕ ਨੋਟਬੁੱਕ ਖੋਲ ਕੇ ਈ ਨਹੀ, ਦੇਖੀ ਮੈਂ ਮੇਰੀ ਮੰਮੀ ਬੋਲੀ ਜਾਂਦੀ ਪੀ ਏ, ਚੁੱਪ ਚਾਪ ਕਰ ਲੈ। ਮੈਂ ਕਹਿੰਦੀ, ਮੈਂ ਨਹੀਂ ਕਰਨਾ।
ਅੱਛਾ ਭੈਣ ਜੀ, ਫੇਰ ਤੁਸੀਂ ਕੰਮ ਕਰੋ ਨਾ ਆਪਣਾ ਭੈਣ ਜੀ।
ਭੈਣ ਜੀ, ਮੈਂਰਾ ਮਨ ਨਹੀ ਆ, ਕਰਨ ਦਾ ਹਜੇ।
ਭੈਣ ਜੀ ਤੁਸੀਂ, ਚਲੋ ਛੱਡੋ, ਤੁਸੀਂ ਹੋਰ ਸੁਣਾਓ। ਕੀ ਕਰਦੇ ਹੋ। ਭੈਣ ਜੀ, ਤੁਸੀਂ ਹੁਣ ਇਸ ਟੈਮ।
ਭੈਣ ਜੀ ਮੈਂ ਤਾਂ, ਟੀ ਵੀ ਦੇਖਦੀ ਪਈ ਸੀ, ਹੁਣੇ ਇਹ ਤਾਂ ਕੇਆ ਹੈ ਤੁਹਾਨੂੰ ਮੈਂ
ਅੱਛਾ ਫੇਰ ਤੁਸੀਂ ਆਪਣੀ ਮਾਸੀ ਘਰ ਆਏ ਦਿਓ। ਤੇ ਤਾਡਾ ਦਿਲ ਲੱਗਿਆ ਦਾਵੇ, ਆਪਣੀ ਮਾਸੀ ਘਰ ਤੇ।
ਥੋੜ੍ਹਾ ਜਿਹਾ ਤਾਂ, ਲੱਗਿਆ ਦਾ ਹੀ ਹੈ।
ਅੱਛਾ ਆਪਣੇ ਘਾਰ ਨੂੰ ਮਿਸ ਨਹੀ ਕਰਦੇ ਤੁਸੀਂ। ਹ
ਨਹੀਂ ਜੀ, ਮੈਂ ਨਹੀਂ ਕਰਦੀ।
ਅੱਛਾ ਭੈਣ ਜੀ।
ਬੜਾ ਕੋਈ ਘਰ ਕੁਝ ਖਵਾਂਦਾ ਏ, ਮੈਨੂੰ ਵੀ ਆਈ ਪੀ ਵਾਲਾ।
ਨਾ- ਨਾ ਭੈਣ ਜੀ, ਘਰ ਤੇ ਤੁਸੀਂ ਭੁੱਖੇ ਮਰਦੇ ਹੋ।
ਭੈਣ ਜੀ, ਤੁਹਾਨੂੰ ਕਿਵੇਂ ਪਤਾ।
ਚਲੋ ਭੈਣ ਜੀ। ਹੋਰ ਸੁਣਾਓ। ਉਹ ਤੁਸੀਂ ਉਸ ਦਿਨ ਸੂਟ ਪਾਇਆ ਦਾ ਸੀ, ਬੜਾ ਸੋਣਾ ਲੱਗਦਾ ਪਿਆ ਸੀ। ਕਿੱਥੋਂ ਸਵਾਇਆ। ਭੈਣ ਜੀ, ਤੁਸੀ ਓ ਸੂਟ
ਉਹ, ਮੈਂ ਆਪਣੀ ਆਂਟੀ ਕੋਲ ਸਵਾਇਆ।
ਅੱਛਾ ਅੱਛਾ ਤੁਹਾਡੀ ਵੱਡੀ ਮੰਮਾ, ਬੜੇ ਸੋਣੇ ਕੱਪੜੇ ਸੀਂਦੀ ਹੈ।
ਹਾਂਜੀ ਜੀ, ਹਾਂਜੀ।
ਅੱਛਾ ਹੋਰ ਸੁਣਾਓ, ਕੀ ਕਰਦੇ ਪਿਓ ਅੱਜ-ਕੱਲ੍ਹ
ਮੈਂ ਤਾਂ ਕੁਛ ਨਹੀਂ, ਕਰਦਾ
ਬਾਰਿਸ਼- ਬੂਰਿਸ਼ ਹੁੰਦੀ ਪਈ ਕਿ ਨਹੀਂ, ਉੱਥੇ ਪੰਜਾਬ ਵਿੱਚ
ਸੁਆਹਾਂ ਹੋਂਦੀ ਪਈ ਹੈ।
ਨਹੀਂ ਆਉਂਦੀ ਪਈ। ਭੈਣਜੀ, ਐਵੇਂ ਦੀ ਬਾਸ਼ਾ ਨੀ ਅ ਤੁਹਾਨੂੰ ਸ਼ੂਟ ਕਰਦੀ, ਅੱਛੀ ਤਰ੍ਹਾਂ ਬੋਲੋ ਭੈਣ ਜੀ।
ਅੱਛਾ ਜੀ ਭੈਣ ਜੀ, ਅਰੇ ਨਹੀਂ ਹੁੰਦੀ ਪ‌ਈ ਬਾਰਿਸ਼।
ਅੱਛਾ, ਬਾਰਿਸ਼ ਨਹੀਂ ਹੁੰਦੀ ਪਈ ਓ ਹੋ ਫਿਰ ਫੇਰ ਤੇ ਬੜੀ ਗਰਮੀ ਹੋਣੀ ਉੱਥੇ?
ਕੁੱਤਾ ਬੈਠਿਆ।
ਖਤ
ਉਹਦੀ ਅੱਖਾਂ ਬੜੀ ਉਹ ਹੈਗੀ ਏ, ਮੈਨੂੰ ਦੇਖੀ ਜਾਂਦਾ ਪਿਆ ਕੁੱਤਾ।
ਅੱਛਾ, ਤੇ ਤੁਸੀਂ ਭਜਾ ਦੋ ਕੁੱਤੇ ਨੂੰ।
ਅੱਛਾ। ਸੋਫਟ ਟੋਆਏ ਹੈਗਾ, ਅੱਛਾ। ਹੋਰ ਸੁਣਾਓ ਭੈਣ ਜੀ, ਕਿੰਨੀਆਂ ਸਹੇਲੀਆਂ ਨੇ ਤੁਹਾਡੀਆਂ ਭੈਣ ਜੀ?
ਮੇਰੀ ਤੇ ਜ਼ੀਰੋ ਪਰਸੈਂਟ ਸੇਲੀਆਂ।
ਜ਼ੀਰੋ ਪ੍ਰਸੈਂਟ ਸਹੇਲੀ ਐ।
ਹਾਂਜੀ, ਭੈਣ ਜੀ, ਮੈਂ ਤੇ ਹੱਸ ਗਈ ਹੁਣ ਕੀ ਕਰਾਂ।
ਭੈਣ ਜੀ, ਜ਼ਿਆਦਾ ਤੁਸੀਂ ਹੋਰ ਸੁਣਾਓ ਭੈਣ ਜੀ? ਫੇਰ ਤੁਸੀਂ ਇੰਜੋਏ ਕਰਦੇ ਪਏ ਓ ਪੰਜਾਬ ਵਿੱਚ ਜਾ ਕੇ?
ਭੈਣ ਜੀ, ਮੈਂ ਤੇ ਹੱਸ ਗਈ, ਹੁਣ ਕੀ ਕਰਾਂ।
ਪੰਜਾਬ ਵਿੱਚ ਜਾ ਕੇ ਤੁਸੀਂ ਇੰਜੋਏ ਕਰਦੇ ਪ‌ਏ ਓ ਭੈਣ ਜੀ? ਪੰਜਾਬ ਵਿੱਚ ਜਾ ਕੇ ਇੰਜੋਏ ਕਰਦੇ ਪਏ ਓ ਭੈਣ ਜੀ? ਹੋਰ ਸੁਣਾਓ ਭੈਣ ਜੀ? ਉਹ ਡਰੈਸ ਬੜੀ ਸੋਹਣੀ ਪਾਈ ਦੀ ਸੀ ਜੇ ਭੈਣ ਜੀ ਕਿੱਥੋਂ ਲਿੱਤੀ ਸੀ ਜੇ? ਪੰਜਾਬ ਤੋਂ ਲਿੱਤੀ ਸੀ ਕਿ ਜਗਾਦਰੀ ਤੋਂ, ਉਧਰੋਂ ਹਰਿਆਣਾ ਤੋਂ ਲਿੱਤੀ ਸੀ।
ਗੁੱਚੀ ਤੋਂ।
ਗੂਚੀ ਤੋਂ, ਗੂਚੀ ਦਾ ਤੇ ਬੜੇ ਮਹਿੰਗੇ ਕੱਪੜੇ ਆਂਦੇ ਨੇ, ਤੁਸੀਂ ਤੇ ਫੇਰ ਚੰਗੇ ਤੁਸੀਂ ਤੇ ਵਾਹ-ਵਾਹ ਤੇ ਐਨੇ ਐਨੇ ਮਹਿੰਗੇ ਕੱਪੜੇ ਲੈ ਲੈਂਦੇ ਓ।
ਓਏ-ਹਾਏ।
ਹੋਰ ਸੁਣਾਓ ਭੈਣ ਜੀ, ਅੱਜ ਕੀ ਖਾਧਾ ਸੀਗੇ ਭੈਣ ਜੀ?
ਮੂੰਗੀ-ਧੋਤੀ ਦਾਲ।
ਮੂੰਗੀ-ਧੋਤੀ ਦਾਲ?
ਸੋੜੀ-ਸੋੜੀ, ਕੜੀ-ਕੜੀ।
ਅੱਛਾ, ਕੜੀ ਖਾਧੀ ਸੀ ਤੁਸੀਂ, ਸਵਾਦ ਸੀ ਕੜੀ?
ਸਵੇਰੇ ਬੁ ਉੱਥੇ ਗਏ ਹੋਏ ਸੀ ਨਾ ਗੁਰਦੁਆਰੇ।
ਅੱਛਾ ਅੱਛਾ। ਅੱਛਾ, ਉਥੇ ਖਾਈ ਸੀ ਕੜੀ ਤੁਸੀਂ?
ਹਾਂਜੀ।
ਸਵਾਦ ਸੀ ਉਥੇ ਕੜੀ?
ਸਵਾਦ ਹੈਗੀ ਸੀ, ਸਭ ਨੂੰ ਤੇ ਗੁਰਦੁਆਰੇ ਦੀ ਪ੍ਰਸ਼ਾਦਾ ਸਵਾਦ ਹੀ ਲੱਗਦਾ ਲੰਗਰ ਹਾਲ ਚ। ਕਿਹਨੂੰ ਨੀ ਲੱਗਦਾ, ਤੁਹਾਨੂੰ ਨੀ ਲੱਗਦਾ ਕੀ।
ਨਹੀਂ, ਨਹੀਂ ਮੈਨੂੰ ਤੇ ਬੜਾ ਸਵਾਦ ਲੱਗਦਾ ਪ੍ਰਸ਼ਾਦਾ‌।
ਤੇ ਉਹ ਤੈ ਮੈਨੂੰ ਵੀ ਲੱਗਦਾ।
ਹਾਂਜੀ, ਭੈਣ ਜੀ।
ਚਲੋ! ਠੀਕ ਹੈ, ਭੈਣ ਜੀ।
ਭੈਣ ਜੀ, ਗੱਲ ਤੇ ਸੁਣੋ ਮੇਰੀ।
ਹਾਂਜੀ, ਸੁਣਾਓ।
ਤੁਸੀਂ, ਉਸ ਦਿਨ ਬੂਟ ਪਾਏ ਦੇ ਸੀ। ਉਹ ਕਿੱਥੋਂ ਲਿੱਤੇ ਸੀ, ਤੁਸੀਂ ਰੈਡ-ਟੇਪ ਤੋਂ ਲਿੱਤੇ ਸੀ।
ਕੌਣਸੇ!
ਭੈਣ ਜੀ ਸਫੇਦ ਰਗ ਦੇ ਬੜੇ ਸੋਹਣੇ ਲੱਗਦੇ ਸੀ। ਭੈਣ ਜੀ ਤੁਸੀਂ ਪਾਏ ਸੀ।
ਅੱਛਾ! ਉਹ ਮੈਂ ਤਾਂ ਗੁੱਚੀ ਤੋਂ ਲਿੱਤੇ ਸੀ।
ਅੱਛਾ! ਭੈਣ ਜੀ ਗੂਚੀ ਤੋ ਬੜੀ ਚੀਜ਼ਾਂ ਲੈਂਦੇ ਹੋ, ਭੈਣ ਜੀ ਤੁਸੀਂ।
ਬਸ, ਐਵੇਂ ਹੀ ਸ਼ੌਕ ਜੋ ਹੈਗਾ ਸਾਨੂੰ।
ਚਲੋ, ਕੋਈ ਨੀ ਭੈਣ ਜੀ ਚਲੋ, ਭੈਣ ਜੀ। ਠੀਕ ਹੈ, ਫਿਰ ਭੈਣ ਜੀ ਫੇਰ ਕਰਾਂਗੀ, ਤੁਹਾਨੂੰ ਫੋਨ ਭੈਣ ਜੀ।
ਠੀਕ ਹੈ, ਕੱਲ੍ਹ ਦੁਬਾਰਾ ਦੀ ਕੋੁੱਲ ਨਾ ਆਪਾਂ ਮਿਲ ਲਵਾਂਗੇ।
ਹਾਂਜੀ, ਭੈਣ ਜੀ ਠੀਕ ਹੈ ਭੈਣ ਜੀ।